ਹੈਲੋ ਸਤਿ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਸਾਡੇ ਵੀ ਵਧੀਆ ਹੋਰ। ਕੀ ਕਰਦੇ ਪਏ ਸੀ?
ਬਸ ਹੇ ਰੋਟੀ ਵਗੈਰਾ ਖਾਈ ਵਤਰੀ ਹੋਏ
ਅੱਛਾ ਅੱਾ ਅੱਜ ਕੱਲ੍ਹ ਤਾਂ ਗਰਮੀ ਵੀ ਬੜੀ ਹੋ ਰਹੀ ਹੈ ਨਾ ਮੌ ਸਮ ਕਿਵੇਂ ਚੇਂਜ ਹੁੰਦਾ ਪਿਆ। ।
ਬਤ
। ਹਾਂਜੀ ਹੈਲੋ। ਹੈਲੋ ਜੀ ਹਾਂਜੀ, ਹਾਂਜੀ। ਹੈਲੋ।
ਹੈਲੋ
ਹਾਂਜੀ ਹਾਂਜੀ ਮੈਂ ਕਿਹਾ ਹਾਂ, ਹਾਂ ਹੁਣ ਆ ਰਹੀ ਐ ਮੈਂ ਅੱਜ ਕੱਲ ਮੌਸਮ ਕਿੰਨਾ ਚੇਂਜ ਹੋ ਰਿ ਤੇ ਹੈ ਨਾ ਹਾਂਜੀ ਹਾਂਜੀ ਹੈਲੋ ਆਵਾਜ਼ ਆ ਰਹੀ ਤੁਹਾਨੁ ਮੇਰੀ
ਹਾਂਜੀ
ਹਾਂਜੀ ਬਸ ਪਾਣੀ ਇਹ ਹੀ ਹੈ ਕਿ ਹੁਣ ਤਾਂ ਗਰਮੀ ਇੰਨੀ ਹੈ ਕਿ ਪਾਣੀ ਕਿਸੇ ਨਾ ਕਿਸੇ ਦਿਲ ਕਰਦਾ ਕੁਛ ਠੰਡਾ ਠੰਡਾ ਲੈਂਦੇ ਹੀ ਰਹੋ, ਕਦੇ ਲੱਸੀ ਪੀ ਲਈ, ਕਦੇ ਕੁਛ ਜੂਸ ਬਣਾ ਕੇ ਪੀ ਲਿਆ। ਔ ਦਸ ਇਵੇਂ ਹੀ ਹੈ ਤੁਸੀਂ ਕੀ ਕਰਦੇ ਹੋ
ਹਾਂਜੀ।
ਮੈਂ ਕਿਹਾ ਤੁਸੀਂ ਕੀ ਕਰਦੇ ਹੋ?
ਤੇ ਕਿ ਕਰਨੇ ਆਪਾਂ ਨ ਆਪਣਾ ਇਹ ਹੁੰਦਾ ਸਵੇਰੇ ਸਵੇਰੇ ਪੀਨਾ ਹੀ ਹੁੰਦਾ ਮੋਰਨਿੰਗ ਵਿੱਚ ਆਪਣਾ ਦੋ-ਢਾਈ ਲੀਟਰ ਪਾਣੀ ਤੇ ਗਰਮੀ ਚ ਪੀਓ ਨਾ। ਵਧੀਆ ਰਹਿੰਦਾ ਹੈ ਸਵੇਰੇ ਸਵੇਰੇ ਉੱਠ ਕੇ ਪੀ ਲਿੱਤਾ ਆਪਣਾ ਦੋ ਗਿਲਾਸ ਉਹਦੇ ਤੋ ਬਾਅਦ ਆਪਣਾ ਫਿਰ ਮੈ ਕਿਥੇ ਨਹੀ ਚਾਰ ਲੀਟਰ ਜ਼ਿਆਦਾ ਗਰਮੀ ਨੀ ਪੈਰੀ ਪਾਣੀ ਦਿਲਾਵਾ ਹੈ ਕਿ? ਰੋਟੀ ਖਾਂਦਾ ਤਾਂ ਦਿਲ ਹੀ ਨੀ ਕਰਦਾ।
ਸਹੀ ਗੱਲ ਹੈ ਤੁਹਾਡੇ ਉਹੀ ਕੁਛ ਨਾ ਕੁੱਛ ਠੰਡਾ ਪੀਂਦੇ ਰਹੋ ਕੁਛ ਜਿਵੇ ਹੈਲੋ ਘਰ ਵਿੱਚ ਓਦੋ ਪੁਛਦੇ ਨੀ ਬਣਾ ਲਓ। ਕੁਛ ਕਰ ਲੋ।
ਅਾ ਮੇਨ ਤੇ ਉਹ ਹੁੰਦਾ ਨਾ ਗੂੰਦ ਕਤੇਰਾ ਉਹ ਹੁੰਦਾ ਠੰਡਾ ਉਹਨੂੰ ਰਾਤੀ ਭੀਗੋ ਛੱਡੋ ਅਗਰ ਉਹ ਪੀਓ ਤੇ ਜ਼ਿਆਦਾ ਵਧੀਆ ਹੁੰਦਾ ਏ। ਸਵੇਰੇ ਸਵੇਰੇ ਉਹਦੇ ਚ ਠੰਡਾ ਪਾਣੀ ਪਾ ਕੇ ਥੋੜ੍ਹਾ ਜਿਹਾ ਉਹਨੂੰ ਹਿਲਾ ਕੇ ਤੇ ਉਹਦੇ ਚੱਜ ਦਾ ਕੱਪੜਾ ਪਾ ਕੇ ਉਹ ਪੀਓ ਤੇ ਬਹੁਤ ਫਾਇਦਾ ਕਰਦਾ
ਆ ਅਸੀਂ ਵੀ ਅਸੀਂ ਦੁੱਧ ਚ ਪਾ ਕੇ ਪੀਂਨੇ ਆ।
ਅੱਛਾ ਅੱਛਾ ਰਾਤੀ ਭੀਗੋ ਦਿੱਤਾ ਤੇ ਫਿਰ ਦੁਧ ਵੀਚ ਪਾ ਦੀਤਾ ਬਸ।
ਹਾਂ ਦੁੱਧ ਪਾ ਕੇ ਰੁਅਫ਼ਜ਼ਾ ਪਾ ਕੇ ਬਣਾਉਂਦੇ ਆ ਆਪਾਂ ਵੀ।
ਅੱਛਾ ਅੱਛਾ ਸਭ ਦਾ ਆਪਣਾ ਆਪਣਾ ਤਰੀਕਾ ਅਲੱਗ ਅਲੱਗ ਹੀ ਹੁੰਦਾ ਏ।
ਹਾਂ ਨਹੀਂ ਅੱਜ ਕੱਲ੍ਹ ਤੋ ਡਰਿੰਕਸ ਵੀ ਬਣ ਜਾਂਦੀਆਂ ਨੇ ਕਈ ਲੋਗ ਅ ਨਿੰਬੂ ਪਾਣੀ ਪੀ ਲੈਦੇ ਮੈਨੂੰ ਲੈ ਕੇ ਜਾਂਦੇ ਨੇ ਜੀ
ਸੋਡਾ ਵਗੈਰਾ ਵੀ ਪੀ ਲਓ ਗਰਮੀ ਤੇ ਬਥੇਰੀ ਪੈਰਈ ਏ। ਮੇਰੇ ਤੇ ਖੁਦ ਜੇ ਮੈਂ ਇੰਨਾ ਪਾਣੀ ਪੀਣੀ ਹਾਂ ਮੈ ਤਾ ਬਿਲਡਿੰਗ ਚ ਹੋ ਗਏ ਵੀ ਦੇ ਏਵੀ ਮੇਰਾ ਪੱਥਰੀ ਦੱਸਦੀ ਹੈ ਡਾਕਟਰ ਨੇ ਕਿ ਗੁਰਦੇ ਤੇ ਪੱਥਰੀ ਹੈਗੀ ਤੇ ਇਸ ਕਰਕੇ ਤੇ ਮੈ ਬਹੁਤ ਹੀ ਜ਼ਿਆਦਾ ਪੀਂਦੇ ਹਾਂ ਪਾਣੀ।
ਹਾਂਜੀ ਪੀਣਾ ਵੀ ਚਾਹੀਦਾ ਹੈ, ਦੇਖੋ ਸਾਡੀੇ ਹੈਲਥ ਲਈ ਵੀ ਵਧੀਆ ਹੁੰਦਾ ਹੈ। ਪਾਣੀ ਤਾਂ ਪੀਣਾ ਵੈਸੇ ਵੀ
ਅੱਜ ਦੇ ਟਾਈਮ ਵਿੱਚ ਮਤਲਬ ਕਿ ਹੋਸਪਿਟਲ ਵਿੱਚ ਇੰਨੇ ਪੇਸ਼ੈਂਟ ਨੇ ਜਿਹਨ੍ਹਾਂ ਦੇ ਪੱਥਰੀਆਂ ਹੀ ਨੇ ਕੀ ਪਾਣੀ ਨੀ ਪੀਂਦੇ ਸਰਦੀ ਗਈ ਆ ਨਾ ਸਰਦੀ ਚ ਲੋਕੀ ਪਾਣੀ ਨੂੰ ਹ ਹੱਥ ਨਹੀਂ ਲਾਂਂਦੇ। ਪੀ ਲਤਾ ਤੇ ਇਕ ਗਿਲਾਸ ਪੀ ਲੀਤਾ ਨਹੀਂ ਤੇ ਪਾਣੀ ਦੀ ਤਰਫ਼ ਤੇ ਕੋਇ ਜਾਂਦਾ ਨਹੀ। ਹੁਣ ਗਰਮੀਆਂ ਚ ਸਾਰਾ ਦਿਨ ਪਾਣੀ। ਤੇ ਲਿਕਵਿਡ ਜੋ ਸੁਨੇ
ਸਹੀ ਗੱਲ ਹੈ, ਪਰ ਜ਼ਰੂਰੀ ਜ਼ਰੂਰੀ ਵੀ ਹੈ ਨਾ ਫਿਰ ਸਾਡੀ ਹੈਲਥ ਲਈ ਪਾਣੀ ਤਾਂ ਪੀਣਾ ਵੈਸੇ ਵੀ
ਚਾਹੇ ਖੀਰਾ ਖਾ ਲੋ, ਖਰਬੁਜਾ ਖਾ ਲ ਲੋ
ਆ ਬਿਲਕੁਲ ਉਹਦੇ ਸ਼ੇਕ ਵਗੈਰਾ ਵੀ ਤਾਂ ਬਣ ਜਾਂਦੇ ਨੇ ਨਾ ਬਹੁਤ ਖੁਸ਼ੀ ਹੈ ਜ ਤੰਬੂਜ ਦਾ ਸੇਕ ਵੀ ਪੀ ਲੈਂਦੇ ਨੇ ਲੋਕ ਗਰਮੀਆਂ ਚ ਤਾ
ਓਹ ਨਾਰੀਅਲ ਪਾਣੀ ਕੇਂਦੇ ਨੇ ਠੰਡਾ ਹੈ, ਜਿਸ ਫਿਰ ਉਹਨੂੰ ਲਵੋ ਤੇ ਰੋੜ ਤੇ ਉਨਾ ਗਰਮ ਹੁੰਦਾ ਠੰਡਾ ਤੇ ਬੰਦਾ ਹੀ ਨੀ ਹੈਗਾ। ਦੀ ਚੈੱਕ।
ਸਹੀ ਗਲ, ਨਹੀਂ ਉਹ ਤਾਂ ਇਹ ਹੈ ਕਿ ਤੁਸੀਂ ਘਰ ਲ ਆਓ, ਘਰ ਚ ਫਰਿਜ ਚ ਰੱਖ ਕੇ ਥੋੜ੍ਹੀ ਦੇਰ
ਹੂੰ ਹੂੰ ਸਹੀ ਗੱਲ ਹੈ, ਹੋਰ ਬਾਅਦ ਚ ਪਥਰੀ ਚ ਓਹ ਦਸਦੇ ਨੇ ਸਿੱਧਾ ਉ ਪੀਓ ਨਾਰੀਅਲ ਪਾਣੀ। ਜਿੰਨਾ ਪੀ ਸਕਦੇ ਹੋ, ਉਨਾ ਪੇਟ ਸਾਫ਼ ਹੋ ਜਾਂਦਾ ਏਦੇ ਨਾਲ। ਇਹੀ ਹੁੰਦਾ, ਮਹਿੰਗਾ ਵੀ ਮੇਂਗਾ ਬਥੇਰਾ ਹੈਗਾ ਹੈ, ਸਸਤਾ ਥੋੜਣਾ ਨਾ ਹੈਗਾ ਨੱਬੇ ਰੁਪਏ ਸਿਰਫ ਇੱਥੋਂ ਨੀ
ਨਹੀਂ ਉਹ ਤਾਂ ਹੈ ਤਾਕਿ ਸਹੀ ਹੈ, ਪਰ ਦੇਖੋ ਜਿਹੜੀ ਚੀਜ਼ ਲੈਣੀ ਆ, ਲੈਣੀ ਆ ਉਹ ਤਾ ਫਿਰ ਅਪਣੀ ਸਿਹਤ ਤੋਂ ਵੱਧ ਕੇ ਤਾਂ ਕੋਈ ਚੀਜ਼ ਹੈਗੀ
ਤੇਹੀ ਤਾਂ ਜੋ ਬੰਦੇ ਗ਼ਰੀਬ ਨੇ ਉਹ ਨਹੀਂ ਲੈ ਸਕਦੇ ਤੱਦੇ ਓਹ ਵਿਚਾਰੇ ਓ ਆਰ ਐਸ ਪੀ ਕੇ ਗੁਜ਼ਾਰਾ ਕਰਦੇ ਨੇ। ਹੈ ਕੇ ਨੀ, ਗਲੁ ਕੌਨ ਡੀ ਉਹ ਪੀ ਲੀਤੀ ਸਭ ਚੀਜ਼ਾਂ ਵੀ ਇਹ ਦੇਖੋ ਕੁਦਰਤ ਨੇ ਸਭ ਕੁਛ ਕਿਸੇ ਨਾ ਕਿਸੇ ਵਾਸਤੇ ਕੀਤਾ ਹੀ ਹੋਇਆ ਕਿਸ ਰੂਪ ਚ।
ਸਹੀ ਗੱਲ ਹੈ ਪਤਾ ਕੀ ਹੁਨ, ਹਾਂ ਨਹੀਂ ਉਹ ਤਾਂ ਹੈ ਹੀ। ਦੇਖੋ ਜਿਹਨੇ ਜਿੰਨਾ ਜਿੰਨੇ ਜੋ ਚੀਜ਼ ਲੈਣੀ ਐ, ਲੈ ਕੇ ਪੀਣੀ ਐ, ਅ ਲੋਕ, ਲੋਕੀ ਕਈ ਗਰੀਬ ਲੋਕਾਂ ਲਈ ਵੈਸੇ ਵੀ ਤਾਂ ਛਬੀਲ ਵਗੈਰਾ ਲਾ ਹੀ ਦੇਂ । ਵਿੱਚ, ਐਨੀ ਗਰ, ਪਾਣੀ ਦੇ ਵੀ ਜਿਵੇਂ ਲੋਕੀ ਮਟ ਵਾਟਰ ਕੂਲਰ ਲਗਾ ਦੇਂਦੇ ਨੇ ਕਈ ਜਗ੍ਹਾ ਆਰੋ ਵਗੈਰਾ ਲੱਗੇ ਹੁੰਦੇ ਨੇ।
ਹੂੰ, ਹੂੰ, ਓਹੀਓ ਤੇ ਹੈਗਾ ਕਿ ਬਈ ਪੁਨਏ ਕਰੋ ਸਹੀ ਹੈ ਪਾਰ ਚ ਵੀ ਲੱਗਿਆ ਹੋਨਾ ਐ। ਕੋਈ ਪਿਆਓ ਲਗਾ ਦੇਂਦਾ ਐ, ਕੋਈ ਮਟਕੇ ਲਗਾ ਦੇਂਦਾ ਐ ਕੋਈ ਵੈਸੇ ਉਹਨ ਦਾ ਪੁੁੰਨ ਹੋ ਜਾਵੇ ਔਰ ਕੰਮ ਦਾ ਕੰਮ ਹੋ ਗਿਆ।
ਸਹੀ ਗੱਲ ਹੈ ਕਿਸੇ ਦਾ ਭਲਾ ਹੋ ਜਾਂਦਾ ਯਾਰ ਰ ਤਾਂ ਕੀ ਹੈ ਬੰਦਾ ਕਦੀ ਸਕਦਾ ਜਿਹੜਾ ਜੇ ਚੀਜ਼ ਇਸ ਲਈ ਕਰ ਸਕਦੇ ਹਾਂ ਆਪਾਂ ਤਾਂ ਕਰਨਾ ਵੀ ਚਾਹੀਦਾ ਆਪਾਂ ਨੂੰ।
ਸਹੀ ਗਲ ਹੈ ਇੱਕ ਪਾਣੀ ਤੋਂ ਭੁੰਨੇ ਦਾ ਹੀ ਕੰਮ ਹੈਗੇ ਕਿਹੜੀ ਦਿੱਕਤ ਹੈ ਉਹਦੇ ਚ
ਬਈ ਔ ਤਾਂ ਹੈ ਹੀ
ਕੁਛ ਵੀ ਹੋ ਜਾਏ।
ਸਹੀ, ਪਰ ਵੈਸੇ ਵੀ ਸਾਡੀ ਬੋਡੀ ਤੇ ਵੀ ਤਾਂ ਵਧੀਆ ਹੁੰਦਾ ਨਾ।
ਲੋਕੀ ਪੀਂਦੇ ਨੀ ਹੈਗੇ ਕਈ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਕਿੰਨੇ ਕੁਆਂਟਿਟੀ ਚ ਪੀਣਾ ਚਾਹੀਦਾ, ਕਿੰਨਾ ਨਹੀਂ ਪੀਣਾ ਚਾਹੀਦਾ ਕਈ ਲੋਕੀ ਤਾਂ ਰਾਤੀ ਬੱਚੇ ਸੋ ਰਹੇਦੇ ਤੇ ਸੋ ਹੀ ਰਹੇਦੇ ਇਹ ਨੀ ਕਿ ਚੱਲ ਉੱਠ ਕੇ ਇੱਕ ਵਾਰੀ ਬੰਦਾ ਪਾਣੀ ਪਿਲਾ ਦੇ ਗਰਮੀ ਚ ਪਾਣੀ ਦੀ ਕਮੀ ਨਾ ਹੋਵੇ ਬੋਡੀ ਚ। ਫਿਰ ਜਦੋਂ ਬੀ ਪੀ ਲੋ ਹੁੰਦਾ ਚੱਕਰ ਆਂਦੇ ਨੇ ਬੱਚਿਆਂ ਨੂੰ ਫਿਰ ਖਰਚੇ ਕਰਦੇ ਨੇ ਕਿ ਲਓ ਜੀ ਗਲੂਕੋਨ ਡੀ ਲੈ ਆਓ ਤੇ ਉਹ ਲੈ ਆਓ, ਬੱਚੇ ਨੂੰ ਸੁੱਤੇ ਨੂੰ ਵੀ ਉਠਾ ਕੇ ਪਾਣੀ ਇੱਕ ਵਾਰੀ ਜ਼ਰੂਰ ਪਿਲਾਓ।
ਨਹੀਂ ਹੋ ਸਕਦਾ ਈ ਬੱਚੇ ਤਾਂ ਵੈਸੇ ਹੀ ਬਥੇਰਾ ਪੀਂਨੇ ਆ ਗਰਮੀ ਚ ਤਾਂ ਕੀਤਾ ਜਾਂਦਾ ਹੈ ਕਿਉਕ ਸਰਦੀਆਂ ਚ ਹੁੰਦਾ ਥੋੜਾ ਜਿ ਬਟ ਲੋਕਾਂ ਨੂੰ ਦੱਸਣਾ ਚਾਹੀਦਾ ਸਾਨੂੰ ਆਪਸ ਚ ਜਿਹਨੂੰ ਦੇਖੋ ਜਿਹਨੂੰ ਪਤਾ ਹੈ ਉਹ ਤਾਂ ਦੱਸ ਹੀ ਸਕਦਾ ਇੱਕ ਦੂਜੇ ਨੂੰ ਕਿ ਪਾਣੀ ਜ਼ਿਆਦਾ ਪੀਣਾ ਚਾਹੀਦਾ ਕੀ ਇੰਪੋਰਟੈਂਟ ਹੈ ਸਾਡੀ ਬੋਡੀ ਲਈ, ਸਾਡੀ ਹੈਲਥ ਲਈ ਵੀ ਜ਼ਰੂਰੀ ਐ, ਬਹੁਤ ਕੁਛ ਐ।
ਹੂ
ਗਰਮੀ ਦੁਪਹਿਰ ਦੇ ਸਮੇਂ ਨਿਕਲਣ ਨਹੀਂ ਹੋਦਾ।ਦੋ ਤੇ ਚਾਰ ਵਜੇ ਦੇ ਵਿੱਚ ਬਹੁਤ ਹੀ ਜਾਦਾ ਰਹਿੰਦਾ।
ਸਹੀ ਗੱਲ ਸਵੇਰੇ ਜਿਹੜੇ ਅੱਜ ਕੱਲ ਤਾਂ ਇੰਨੀ ਹੋ ਜਾਂਦੀ ਹੈ।
ਤੇ ਮੈਂ ਅਜੇ ਓਲਾ ਬੁੱਕ ਕਰਾਈ ਮਤਲਬ ਕਿ ਹੋ ਕੇ ਰਾਜੀ ਹੋਹੀ ਗਰਮੀ ਮਡ ਇਹੀ ਹੁੰਦਾ ਰਿਹਾ ਬਾਰ-ਬਾਰ ਕੈਂਸਲ ਕੈਂਸਲ ਕੈਂਸਲ ਇਹੀ ਹੁੰਦਾ ਰਿਹਾ।
ਸਹੀ ਗੱਲ ਹੈ ਪਰ ਧਹਨ ਤਾਂ ਦੇਖੋ ਆਪਾਂ ਨੂੰ ਆਪਦੇ ਆਪ ਆਪ ਦਾ ਵੀ ਰੱਖਣਾ ਚਾਹੀਦਾ ਆਪਦੇ ਆਪਸ ਪਾਸ ਦੇ ਲੋਕਾਂ ਦਾ ਵੀ ਰੱਖਣਾ ਚਾਹੀਦਾ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਕਿ ਜ਼ਰੂਰੀ ਹੈ ਸਾਡਾ ਟੀ ਵੀ, ਇਹ ਸਭ ਚੀਜ਼ਾਂ ਗਰਮੀ ਚ
ਮੈਂ ਤੇ ਇਹਨੂੰ ਦਿੱਤਾ ਨਾ? ਕੱਲ੍ਹ ਨਾਰੀਅਲ ਪਾਣੀ। ਉਹਦੇ ਚ ਇੰਨਾ ਵੱਡਾ ਗੋਲਾ ਨਿਕਲਾ, ਤੇ ਫੇਿਰ ਉਹ ਨੂੰ ਕੀਤਾ ਗ ਲਿਆ ਕੇ ਨਾ ਉਹਦੇ ਚ ਪਾਇਆ ਦੁੱਧ ਮਿਕਸੀ ਚ ਗਰਿੰਡ ਕੀਤਾ ਜੂਸ ਬਣ ਗਿਆ ਏਨਾ ਵਦੀਆਂ!
ਹਾਂ, ਫਿਰ ਦੇਖ
ਦੇ-ਚਾਰ ਚਿੰਗੇ ਪਾ ਕੇ ਬਹੁਤ ਟੇਸਟੀ ਲੱਗਾ! ਇੰਨਾ ਕਿ ਬਸ!
ਤਾਂ ਫਿਰ ਨਈ ਚੀਜ਼ ਬਣ ਗਈ।ਨਾ ਤੁ ਤਾਂ ਤੁਸੀਂ ਟਰਾਏ ਕੀਤਾ ਕੁਛ ਤਾਂ?
ਟਾਈਮ ਲੱਗਦਾ ਸਭ ਤੋਂ ਵਧੀਆ ਗਰਿੰਡ ਕਰਕੇ ਨਾ ਜੂਸ ਬਣ ਗਿਆ ਦੋ ਗਿਲਾਸ ਆਰਾਮ ਨਾਲ ਪੀ ਸਕਦੇ ਨੇ ਕਾਫੀ ਵੱਡਾ ਨਿਕਲਾ!
ਅ ਵਦੀਆਂ ਹੈ, ਨਾ ਸਗੋਂ
ਉਹਦੇ ਚ ਥੋੜਾ ਜਿ ਟੇਸਟ ਵੀ ਚੇਂਜ ਹੋ ਹੋਰ ਚੀਜ਼ ਦੀ ਚੀਜ਼ ਬਣ ਗਈ!
ਕਈ ਬੱਚੇ ਜਿਵੇਂ ਕਈ ਬੱਚੇ ਬੱਚੇ ਨਹੀਂ ਖਾਂਦੇ ਤਾਂ, ਉਹ ਮਤਲਬ ਇਹ ਬਣਾ ਜੂਸ ਪੀ ਲੈਂਦੇ ਆ। ਬੱਚਿਆਂ ਨੂੰ ਫਿਰ ਆਪਾਂ ਦੱਸਦਾ ਕਿ ਕਿਸ ਚੀਜ਼ ਦਾ
ਬੱਚਿਆਂ ਨੂੰ ਸਕੂਲੇ ਵੀ ਜਾਂਦੇ ਹੋਏ ਪਾਣੀ ਜ਼ਰੂਰ ਦੋ। ਕੋਈ ਵੀ ਬੱਚੇ ਜਾ ਰਹੇ ਨੇ ਆ ਰਹੇ ਨੇ ਸਕੂਲ ਚ ਵੀ ਦੇਖਣ ਜ਼ਰੂਰ ਜਾਣਾ ਚਾਹੀਦਾ ਕਿ ਪਾਣੀ ਕਿਹੋ ਜਿਹਾ ਰੱਖਦੇ ਨੇ ਕਿਹੋ ਜਾ ਨਹੀਂ ਮੈਂ ਕਹਿਣੀ ਆ ਹੁਣ ਕਈ ਬੱਚੇ ਵਿਚਾਰੇ ਨਹੀਂ ਵੀ ਲੈ ਕੇ ਸਕੂਲਾਂ ਨੂੰ ਪਤਾ ਹੀ ਨਹੀ ਕੇ ਜਾਂਦੇ ਉਹ ਨਾਂ ਜਕਿ ਅੱਜ ਕੱਲ ਤਾਂ ਸਾਰੇ ਬੱਚੇ ਲੈ ਕੇ ਜਾਂਦੇ ਨੇ ਤਕਨੀਬਨ ਸਕੂਲਾਂ ਚ ਪਾਣੀ ਹੀ ਮੁੱਕ ਜਾਂਦਾ ਕਈ ਵਾਰੀ ਟੂਟੀਆਂ ਚ ਨੀ ਹੈਗਾ ਉਹ ਕੰਪਲੇਟ ਕਰਦੇ ਨੇ ਲੋਕੀ ਜਾ ਕੇ ਫਿਰ
ਆ, ਨਹੀਂ। ਵੈਸੇ ਤਾਂ ਸਕੂਲਾਂ ਚ ਵੀ ਅੱਜ ਕੱਲ੍ਹ ਤਾਂ ਇੰਨੇ ਤਾ ਹੋ ਹੀ ਹੈ। ਕਿ ਸਕੂਲ ਵਿੱਚ ਵੀ ਵਾਟਰ ਕੂਲਰ ਵਗੈਰਾ ਲੱਗੇ ਹੁੰਦੇ ਨੇ। ਕੀ ਬੰਦੇ ਨੂੰ, ਬੱਚਿਆਂ ਨੂੰ ਪਾਣੀ ਪੂਣੀ ਪੀਣਾ ਹੈ ਜਾਂ ਕੁਛ ਕਰਨਾ ਹੈ?
ਨਾ ਫੈਸਿਲਟੀ ਫੇਸ਼ੀਲਿਟੀ ਚੰਗੀ ਹੋਏ।
ਨਹੀਂ, ਵਧੀਆ ਸਗੋਂ! ਦੇਖੋ, ਆਪਾਂ ਇੱਕ-ਦੂਜੇ ਨੂੰ ਦੱਸਾਂਗੇ। ਤਾਂ ਹੀ ਗੱਲ ਕਰਾਂਗੇ, ਤਾਂ ਹੀ ਪਤਾ ਲੱਗੂਗਾ।
ਮੈਂਗੋ ਸ਼ੇਕ ਬਣਾ ਲਓ, ਉਹਦੇ ਚ ਆਈਸਕ੍ਰੀਮ ਵਗੈਰਾ ਪਾ ਲੋ।ਬਥੇਰੀਆਂ ਚੀਜ਼ਾਂ ਹੋ ਗਈਆਂ ਨੇ ਹੁਣ ਤੇ। ਕਿ ਆਪਣਾ ਬਸ-ਵੱਡੇ ਨੇ, ਛੋਟੇ ਨੇ ਰਾਤੀ ਵੀ ਠੰਡਾ ਦੁੱਧ ਦੋ। ਜ਼ਿਆਦਾ ਅੱਛਾ ਹੈ ਗਰਮ ਦੋਗੇ, ਗਰਮ ਦਾ ਫਾਇਦਾ। ਦੇ ਲਈਏ ਹਾਂ
ਆਪ ਤਾਂ ਓਪਸ਼ਨ ਹੀ ਹੁਣ ਤਾਂ ਓਪਸ਼ਨ ਹੀ ਇਤਨੇ ਆ ਗਏ ਹੈ ਕਿ ਤੁਸੀਂ ਸੱਤੂ ਪੀ ਲਓ, ਸੱਤੂ 'ਚ ਪਾਣੀ ਪਾ ਕੇ ਬਣਾ ਕੇ ਪੀ ਲਓ। ਉਹ ਵੀ ਉਹਦੀ ਤਾਸੀਰ ਵੀ ਠੰਡੀ ਹੁੰਦੀ ਐ।
ਹਾਂਜੀ -ਹਾਂਜੀ
ਜੋਨ ਅਕਨੇ ਸਾਰੇ ਆਪਸ਼ਨ ਪਹਿਲਾਂ ਵੀ ਸੀ ਇਹ ਤਾਂ ਸਭ ਪਰ ਹੁਣ
ਬੇਲ ਪੱਥਰ ਵਾਲਾ ਦੇਖਲੋ ਕਿੰਨਾ ਸਹੀ ਹੈਗਾ। ਔਰ ਗੰਨੇ ਦੀ ਜੂਸ ਦੀ ਤੇ ਗਲ ਹੀ ਅਲਗ ਹੈ। ਪੀਲੋ ਪਿਆਸ ਤੇ ਬੁਝ ਜਾਂਦੀ ਏ। ਮਿਨਟ ਬਾਅਦ ਔਰ ਪਿਆਸ ਵੱਦ੍ਦੀ ਹੈ ਡਬਲ
ਇਨੇ ਵਧੀਆ ਪਰ ਉਹ ਬ ਫਾਇਦੇਮੰਦ ਵੀ ਤਾਂ ਹੈ ਸਾਡੀ ਸਿਹਤ ਲਈ ਬਿਨਾ
ਵਧੀਆ ਹੈ ਨਾ ਸਗੋਂ ਬੰਦੇ ਨੂੰ ਪਿਆਸ ਲੱਗਦੀ ਹੈ ਤਾਂ ਪੀ ਲੈਂਦਾ। ਹੋਰ ਕੁਛ ਠੰਡਾ ਠੰਡਾ
ਹੂੰ- ਹੂੰ ਬਿਲਕੁਲ -ਬਿਲਕੁਲ ਚਲੋ ਆਪਣਾ ਰਾਤ ਵੀ ਦੁ ਦੁਧ ਠੰਡਾ ਪੀ ਕੇ ਆਪਣਾ ਵਧੀਆ ਰੁਹਅਫਜਾ ਵਗੈਰਾ ਪਾ ਕੇ ਪੀ ਕੇ ਅਜੇ ਸਭਨਾ
ਚੰਗਾ ਚਲੋ ਵ ਹਾਂਜੀ ਬਿਲਕੁਲ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਮੈਨੂੰ ਵੀ ਬੜਾ ਵਧੀਆ ਲੱਗਿਆ ਠੀਕ ਹੈ । ਸਤਿ ਸ੍ਰੀ ਅਕਾਲ ਜੀ